ਹੈਲੋ-ਹਾਂਜੀ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਦੀਦੀ।
ਹੋਰ ਬਸ ਵਧੀਆ ਤੁਸੀਂ ਸੁਣਾਓ?
ਹਾਂਜੀ ਵਧੀਆ-ਵਧੀਆ ਹੋਰ ਘੱਰ ਠੀਕ ਸਭ।
ਹਾਂਜੀ ਠੀਕ-ਠਾਕ ਹੈ ਵਧੀਆ ਰੋਟੀ ਬਣਾ ਰਹੇ ਸੀ ਆ ਜਾਓ ਖਾਾਲੋ।
ਨਹੀਂ ਨਹੀਂ ਬਸ ਅਸੀਂ ਵੀ ਖਾਣ ਲੱਗੇ ਸੀ।
ਓਕੇ ਕੀ ਬਣਾਇਆ ਜੇ।
ਅਸੀਂ ਦਾਲ ਬਣਾਈ ਸੀ ਜੀ।
ਦਾਮ ਹੋ ਕਿਹੜੀ ਹੋ।
ਅਸੀਂ ਨਹੀਂ ਸੀ ਉਹਦੀ ਕੀ ਕਹਿੰਦੇ ਆ ਚਨਿਆਂ ਦੀ।
ਚਣਿਆਂ ਦੀ ਦਾਲ।
ਹਾਂਜੀ ਤੁਸੀਂ ਕੀ ਬਣਾਇਆ ਤੁਸੀਂ ਵੀ ਡਲਦੋ।
ਹਾਂਜੀ ਅਸੀਂ ਆਲੂ ਨਿਊਟਰੀ ਬਣਾਈ ਸੀ ਜੀ।
ਅੱਛਾ ਜੀ ਖੂ ਬਰ।
ਹਾਂਜੀ। ਬਸ ਹੁਣ ਰੋਟੀ ਲਾ ਰਹੇ ਆ ਲੇਟ ਹੋ ਗਏ ਹੈਗੇ ਅੱਜ ਸਾਡੀ ਮੰਮੀ ਠੀਕ ਨੀ ਸੀਗੇ। ਉਹਨਾਂ ਨੂੰ ਹੋਸਪੀਟਲ ਲੈ ਗਏ ਸੀ ਅਸੀਂ। ਹੁਣੇ ਉਹ ਹਾਂਜੀ। ਹੁਣ ਅਜੇ ਲੈ ਕੇ ਆ ਉਹਨਾਂ ਨੂੰ ਸਾਡੀ ਲੇਟ ਹੋ ਗਈ।
ਅੱਛਾ ਹੋਰ ਤੁਹਾਡੇ ਹਸਬੈਂਡ ਕੀ ਕਰਦੇ ਆ।
ਅਹ ਹਾਂਜੀ ਮੇਰੇ ਹਸਬੈਂਡ ਟੈਟੋਸ ਦਾ ਕੰਮ ਕਰਦੇ ਆ। ਹਾਂਜੀ ਤੁਸੀਂ ਸਟਡੀ ਕਰਦੇ ਹੋ ਕਿ ਮੈਰਿਡ ਹੋ।
ਸਟੱਡੀ ਕਰਦੀ ਪਈ ਆ ਜਿਵੇਂ।
ਅੱਛਾ ਜੀ ਠੀਕ ਹੈ ਜੀ।
ਅਤੇ।
ਹੋਰ ਸਟੱਡੀ ਵਧਿਆ ਚਲਦੀ। ਹਾਂਜੀ ਹਾਂਜੀ ਦੋ ਬੱਚੇ ਨੇ ਮੇਰੇ।
ਅੱਛਾ।
ਮੇਰੇ ਇਕ ਬੇਟੀ ਏ ਇੱਕ ਬੇਟਾ ਜੇ। ਹਾਂਜੀ ਹੋਰ ਤੁਸੀ ਫੇਰ ਗਰਮੀ ਦੀ ਛੁੱਟੀ ਛੁੱਟੀਆਂ ਚ ਗਏ ਨੀ ਕਿਤੇ ਘੁੰਮਣ।
ਗਏ ਸੀ ਅੱਸੀ।
ਅੱਛਾ ਕਿੱਥੇ।
ਅਸੀਂ ਕਸ਼ਮੀਰ ਗਏ ਸੀ।
ਬ ਕਸ਼ਮੀਰ ਵਾ ਉਹਦੇ ਵੈਸੇ ਕਾਫ਼ੀ ਠੰਡ ਹੋਣੀ ਹਨਾ।
ਬਹੁਤ ਜ਼ਿਆਦਾ ਬਹੁਤ ਮਤਲਬ ਕਿ ਬਹੁਤ ਵਧੀਆ ਉੱਥੇ। ਟਰੀਟ ਬਹੁਤ ਵਧੀਆ ਕਰਦੇ ਆ ਪੰਜਾਬੀਆਂ ਨਾਲ।
ਹਾਂਜੀ ਵਧੀਆ ਗੱਲ ਹੈ। ਸਗੋਂ ਜਾਣਾ ਚਾਹੀਦਾ ਹੈ ਹਨਾ ਥੋੜ੍ਹਾ ਮਾਇੰਡ ਫਰੈਸ਼ ਹੋ ਜਾਂਦਾ ਇਸ ਚੀਜ਼ ਦੇ ਨਾਲ ਵੀ ਸਾਡਾ।
ਹਾਂਜੀ ਹਾਂਜੀ।
ਹਾਂਜੀ ਬੰਦਾ ਜਾਵੇ ਤੇ ਥੋੜਾ ਉਹਦੀ ਸਾਰੀ ਫਰਸਟੇਸ਼ਨ ਥੋੜੀ ਭੁੱਲ ਕੇ ਫੇਰ ਜਾਵੇ ਹਨਾ। ਛੁੱਟੀਆਂ ਕੱਟਣ ਤੇ ਪਿੱਛੇ ਦਾ ਧ ਹਾਂਜੀ ਹਾਂਜੀ। ਨਹੀਂ ਤਾਂ ਅਗਰ ਪਿੱਛੇ ਦਾ ਧਿਆਨ ਵੀ ਰੱਖ ਕੇ ਫਿਰ ਅਗਲਾ ਬੰਦਾ ਜਾਵੇ ਤਾਂ ਉਹ ਚੀਜ਼ ਨਹੀ ਫੇਰ। ਘੁੰਮਿਆ ਫਿਰਿਆ ਨੀ ਜਾਂਦਾ ਫਿਰ।
ਹਾਂਜੀ ਤੁਸੀਂ ਨੀ ਗਏ ਕਿਤੇ ਘੁੰਮਣ ਵਗੈਰਾ।
ਹਾਂਜੀ ਅਸੀਂ ਵੀ ਗਏ ਸੀ। ਅਸੀਂ ਬਟਰ। ਗਰਮੀ ਬਹੁਤ ਸੀ ਅਸੀਂ ਮਾਤਾ ਦੇ ਗਏ ਸੀ। ਇੱਕ ਦਿਨ ਹੀ ਬਸ ਰੁਕ ਕੇ ਆ ਗਏ ਉੱਥੋਂ। ਹਾਂਜੀ।
ਹਾਂ ਕਿੱਥੇ ਗਏ ਤੁਸੀ।
ਅਸੀਂ ਮਾਤਾ ਤੇ ਗਏ ਸੀ ਜੀ।
ਕਿਹੜੀ ਵਾਲੀ
ਅਸੀਂ ਚਿੰਤਪੁਰਨੀ ਗਏ ਸੀ। ਫਿਰ ਉਸ ਤੋਂ ਬਾਅਦ ਬੰਗਲਾਮੁਖੀ ਗਏ ਬਟ ਉੱਥੋਂ ਗਰਮੀ ਬਹੁਤ ਜ਼ਿਆਦਾ ਸੀ ਤੇ। ਦਸੀਬਾ
ੳਹ ਉੱਥੋਂ ਦਾ ਵੈਦਰ ਬਹੁਤ ਜ਼ਿਆਦਾ ਗਰਮ ਆ।
ਹਾਂਜੀ ਹਾਂਜੀ। ਥੋੜਾ ਪੰਜਾਬ ਨਾਲੋਂ ਤਾਂ ਥੋੜਾ ਬਹੁਤ ਸਹੀ ਆ ਉੱਥੇ ਮਤਲਬ ਕਹ ਲੋਓ ਕਿ ਜਿਵੇਂ ਜਿਹੜਾ ਇਨਵਾਇਰਮੈਂਟ ਹੈਗਾ ਉੱਥੋਂ ਦਾ ਪੇੜ ਵਗੈਰਾ ਕਾਫੀ ਲੱਗੇ ਆ ਨਾ ਹੈਨਾ। ਹੁਣ ਤੇ ਅੱਜ ਕੱਲ ਸਾਡੇ ਤੇ ਇੱਥੇ ਪੰਜਾਬ ਵਿੱਚ ਇਹਨਾਂ ਚੀਜ਼ਾਂ ਦੀ ਵੀ ਸਮੱਸਿਆ ਮਤਲਬ ਬਹੁਤ ਘਟਣ ਦੀ
ਘੱਟ ਗਈ ਹਾਂਜੀ ਨਾਲੇ ਨਾ ਦਰੱਖਤ ਹੀ ਤੋੜੀ ਜਾਣਦੇ ਨੇ।
ਹਾਂਜੀ ਤੋ ਇਸ ਚੀਜ਼ ਕਰਕੇ ਫੇਰ ਹਵਾ ਵੀ ਨੀ ਇੱਥੇ ਚੱਲਦੀ ਗਰਮੀ ਬਹੁਤ ਆ। ਇੱਕ ਤਾਂ ਲੋਕਾਂ ਦੇ ਏਸੀ ਵਗੈਰਾ ਬਹੁਤ ਚੱਲਦੇ ਨੇ ਥੋੜਾ ਉਹਦਾ ਨਾਲ ਵੀ ਪੋਲਿਊਸ਼ਨ
ਕ੍ਰੀਏਟ ਹੁੰਦੀਆਂ।
ਹਾਂਜੀ ਹਾਂਜੀ ਹਾਂਜੀ ਹਾਂਜੀ ਸਹੀ ਗੱਲ ਆ ਹੋਰ
ਬਸ ਜੀ ਹੋਰ ਤੁਸੀਂ ਤਾਨੁ ਵਧੀਆ ਵਧੀਆ। ਤੁਸੀਂ ਕੋਈ ਜੋਬ ਵਗੈਰਾ ਨਹੀ ਕਰਦੇ ਘਰੇ।
ਨਹੀਂ ਨਹੀਂ ਅਸੀਂ ਮੈਂ ਹਾਊਸ ਵਾਈਫ ਹੀ ਹੇਗੀ ਹਾਂ ਮੈਂ ਜੋਬ ਨਹੀਂ ਜੇ ਕਰਦੀ ਕੋਈ ਵੀ।
ਅੱਛਾ ਜੁਆਇੰਟ ਫੈਮਲੀ ਜਾਂ ਫਿਰ
ਹਾਂਜੀ ਜੁਆਇੰਟ ਫੈਮਲੀ ਆ। ਇਹ ਦਰਾਣੀ ਇਹ ਜਠਾਾਨੀਂ ਮੇਰੀ ਨਾਲ ਹੈ ਬਟ ਉਹ ਸੈਪਰੇਟ ਨੇ। ਆਪਣੇ ਤੇ ਮੈਂ ਨਾਲ ਹੈਗੀੇ ਨਾਲ ਹੈਗੇ ਨੇ।
ਤਿਆ ਕਿ ਨਹੀਂ।
ਹਾਂਜੀ ਹਾਂਜੀ ਉਹਨਾਂ ਦੇ ਇੱਕ ਬੇਟੀ ਆ ਤੇ ਇੱਕ ਬੇਟਾ ਜੇ।
ਸਟੱਡੀ ਕਿਹੜੇ ਸਕੂਲ ਕਰਦੇ ਬੱਚੇ ਤੁਹਾਡੇ?
ਸਾਡੇ ਇੱਥੇ ਲੋਕਲ ਨਾਲ ਲਾਗੇ ਹੇਗਾ ਵਾ। ਸੈਂਟ ਕਬੀਰ ਪੜ੍ਹਦੇ ਜੇ ਹਾਂਜੀ ਲੋਕਲੀ ਜੇ ਜਿਆਦਾ ਦੂਰ ਜ ਅਸੀਂ। ਹਾਂਜੀ। ਬਸ ਹੋਰ ਬੱਚਿਆਂ ਨੂੰ ਵੈਸੇ ਵੀ ਛੁੱਟੀਆਂ ਪਈਆਂ ਹੀਈਆਂ। ਕੁਛ ਸਿਰ ਇਨਾ ਖਾਂਦੇ ਨੇ ਕੋਈ ਹਿਸਾਬ ਨੀ।
ਹਾਂਜੀ ਹਾਂਜੀ। ਇਹ ਜਦੋਂ ਸਕੂਲ ਖੁਲਣਗੇ ਫੇਰ ਹੀ ਸਹੀ ਹੋਣੇ ਆ ਏਦਾਂ ਨਹੀਂ ਹੋਣੇ। ਨਾਲੇ ਨਾ ਬੱਚੇ ਤੋ ਘਰੇ ਰਹਿਣ ਲੱਗ ਪੈਂਦੇ ਨਾ ਫੇਰ ਦੂਸਰੇ ਜਿਹੜੇ ਪੇਰੈਂਟਸ ਹੁੰਦੇ ਉਹ ਪਜ਼ਲ ਹੋ ਜਾਂਦੇ ਆ।
ਹਾਂ ਸਹੀ ਗੱਲ ਏ ਇੱਕ ਤੇ ਹੋਮਵਰਕ ਵੀ ਜਿਹੜਾ ਉਹ ਵੀ ਸਾਡੇ ਵਰਗਿਆਂ ਨੂੰ ਕਰਨਾ ਪੈਂਦਾ ਛੁੱਟੀਆਂ ਇਹਨਾਂ ਨੂੰ ਕੀ ਪਈਆਂ ਹੁੰਦੀਆਂ ਹੋਮਵਰਕ ਤਾਂ ਸਾਨੂੰ ਪਈਆਂ। ਛੁੱਟੀਆਂ ਸਾਡੀਆਂ ਮਾ ਵੇ ਕੰਮ ਤੋਂ ਘਰ ਦਿਆ ਆਇਆ ਗਿਆ ਸਾਂਭੋ ਫੇਰ ਬੱਚਿਆਂ ਨੂੰ ਸਾਂਭੋ।
ਬਹੁਤ ਜ਼ਿਆਦਾ ਮੈਰਿਡ ਵਾਲੀ ਹੀ ਨਾ ਤਾਂ ਬਹੁਤ ਜ਼ਿਆਦਾ ਹੀ ਔਖਾ ਹੁੰਦਾ ਕੁੜੀ।
ਹਾਂਜੀ ਹਾਂਜੀ ਬਿਲਕੁਲ ਸਹੀ ਕਿਹਾ ਅਸੀਂ ਤਾਂ ਕੇ ਟਾਈਮ ਹੁਣ ਟਾਈਮ ਯਾਦ ਯਾਦ ਕਰੀ ਦਾ ਕਿ ਬਸ ਜੀ ਸਾਡਾ ਟਾਈਮ ਸੀ। ਐਵੇਂ ਵਿਆਹ ਕਰਾ ਲਏ।
ਹਾਂਜੀ ਹਾਂਜੀ ਇਹ ਤਾਂ ਹੈ।
ਹਾਂਜੀ। ਹੁਣ ਪਸਤਾਈ ਦਾ ਬੈਠੇ ਪਰ ਚਲੋ ਇੱਕ ਨਾ ਇੱਕ ਤਾਂ। ਟਾਈਮ ਸਭ ਦਾ ਹੁੰਦਾ ਹੀ ਆ ਉਹ ਤਾਂ ਕਰਾਉਣਾ ਹੀ ਪੈਂਦਾ ਹੈ ਵੀ।
ਹੁਣ ਮੇਰਾ ਵੀ ਤਾਂ ਹੋਣਾ ਐ ਜੀ।
ਹਾਂਜੀ ਹਾਂਜੀ ਇਹ ਤਾਂ ਹੈ ਇਹ ਤਾਂ ਸਭ ਦਾ ਹੀ ਹੋਣਾ ਹੈ ਬਟ ਇਹ ਕਿ ਮੈਰਿਜ ਲਾਈਫ ਤ। ਬਾਦ ਇਹੋ ਜਿਹੀ ਐਸ਼ ਨੀ ਕੁਆਰੇ ਵਾਲੀ ਰਹਿੰਦੀ ਜੋ ਟਾਈਮ ਹੁੰਦੀ ਆ।
ਤੁਸੀਂ ਉੱਦਾਂ ਗੋਡ ਵਗੈਰਾ ਜਾਂਦੇ ਜੇ?
ਹਾਂ ਗੁਰਦੁਆਰੇ ਅਸੀ ਜਾਈਦਾ।
ਪਾਠ ਵਗੈਰਾ ਕਰਦੇ ਹੋ।
। ਕਰ ਲਈਦਾ ਸਵੇਰ ਦੇ ਟਾਈਮ ਹੁਨ ਜ਼ਿਆਦਾਤਰ ਗੁਟਕਾ ਸਾਹਿਬ ਨਾ ਫੜਿਆ ਜਾਵੇ ਅੱਜ--ਕੱਲ ਤਾਂ ਵੈਸੇ ਫੋਨਾਂ ਵਿੱਚ ਸਭ ਕੁਛ ਹੁੰਦਾ, ਹਾਂਜੀ ਓਦੇ 'ਚ ਪਾਠ ਕਰ ਲਈਦਾ ਬੈਠ ਤੇ ਅਗਰ ਜਦੋਂ ਵੀ ਟਾਈਮ ਲੱਗੇ ਤੇ ਵੈਸੇ ਵੀ ਹਾਂਜੀ-ਹਾਂਜੀ ਬਿਲਕੁਲ ਸਹੀ ਗੱਲ ਐ ਅੱਜ-ਕੱਲ੍ਹ ਨਾ ਸਾਡੇ ਅੱਜ-ਕੱਲ੍ਹ ਦੀ ਪੀੜ੍ਹੀ ਨੂੰ ਪਤਾ ਈ ਨਈ ਹੈ ਸਾਡੇ ਮਤਲਬ ਗੁਰੂ ਕਿਹੜੇ ਨੇ। ਤੇ ਕੁਛ ਅੱਜ-ਕੱਲ੍ਹ ਇੰਨੇ ਬੱਚੇ ਵਿਗਾੜੇ ਹੋਏ ਨਾ ਬਹੁਤ ਈ ਜਾਦੇ। ਅੱਜ-ਕੱਲ੍ਹ ਬੱਚੇ ਕਿ ਸਾਡਾ ਕਲਚਰ ਕੀ ਹੈਗਾ ਵਾ ਯਾ ਕੁਛ
ਓਹੀ ਨਾ ਮਤਲਬ ਕੇ ਜਦੋਂ ਪੇਰੈਂਟਸ ਐ ਚੀਜ਼ਾਂ ਕਰਨ ਫਿਰ ਬੱਚਾ ਵੀ ਫੋਲੋ ਕਰਦਾ ਉਸ ਚੀਜ਼ ਨੂੰ ਕਿ ਹਾਂ ਅਸੀਂ ਕਰਨਾ, ਸਾਡੇ ਮਾਂ ਪਿਓ ਕਰਦੇ ਆ।
ਹਾਂ, ਸਹੀ ਗੱਲ ਐ ਪਰ ਅੱਜ ਕੱਲ੍ਹ ਨਾ ਏ ਬੱਚਿਆਂ ਨੂੰ ਫੋਨ ਦੇ ਵਿੱਚ ਇੰਨਾ ਆਰ ਮਿਲ ਗਿਆ ਸਾਡੇ ਬੱਚੇ ਤਾਂ
ਬੋਤ-ਬੋਤ ਜਾਦਾ।
ਇੱਕ ਫੋਨ ਰੋਟੀ ਵੀ ਉਹਨਾਂ ਨੇ ਖਾਨੀ ਹੋਏਗੀ ਨਾ ਓਨਾਂ ਨੇ ਫੋਨ ਨੀ ਛੱਡਨਾ। ਫੋਨ ਅੱਗੇ ਰੱਖਿਆ ਹੋਏਗਾ ਫੇਰ ਰੋਟੀ । ਨਹੀਂ ਤਾਂ ਫੋਨ ਜਦੋਂ ਅਸੀਂ ਏਨਾਂ ਨਾਲ ਕੋਲ ਫੋਨ ਰੋਟੀ ਖਾਣ ਦੇ ਟਾਈਮ ਏਨਾਂ ਦੀ ਰੋਟੀ ਓਥੇ ਬੰਦ। ਹੁਨ, ਹੁਨ ਭੁੱਖੀ ਹੀ ਨੀ ਹੈਗੀ ਓਦਾਂ ਭਾਵੇਂ ਫੋਨ ਵੇੰਦੇ ਵੇੰਦੇ ਜੋ ਮਰਜੀ ਖਵਾ ਦੋ ਓਨਾਂ ਨੂੰ।
ਹਾਂਜੀ ਨਾਲੇ ਬੱਚਿਆਂ ਨੂੰ ਥੋੜੀ ਬਾਰ ਦੀ ਐ ਐਕਟੀਵਿਟੀਜ਼ ਵੀ ਦੱਸੀਆਂ ਚਾਹੀਦੀਆਂ, ਕਈ ਪੇਰੈਂਟਸ ਐ ਚੀਜ਼ਾਂ ਨਹੀਂ ਫੋਲੋ ਕਰਵਾਉਂਦੇ ਅਪਨੇ ਬੱਚਿਆਂ ਨੂੰ। ਪਰ ਏ ਚੀਜ਼ਾਂ ਨਾਲ ਨਾ ਬੱਚਾ ਥੋੜ੍ਹਾ ਵੱਧਦਾ, ਫੁਲਦਾ ਵਾ
ਹਾਂਜੀ ਬਟ ਐ ਚੀਜ਼ਾਂ ਅੱਜ-ਕੱਲ ਫੋਨਾਂ ਨੇ ਅਲੋਪ ਕਰਤੀਆਂ ਹੋਈਆਂ ਨਾ। ਏ ਚੀਜ਼ਾਂ ਸਭ ਹੋ ਗਈਆਂ ਹੋਈਆਂ ਵਾ ਤੇ ਅੱਜ-ਕੱਲ ਬੱਚਿਆਂ ਦੇ ਵਿੱਚ ਕਿਉਂਕਿ ਇੱਕ ਤੇ ਪਹਿਲਾਂ ਪਬਜੀ ਦਾ ਬੜਾ ਹਨਾ ਕਰੇਜ ਹੁੰਦਾ ਸੀ। ਬੱਚਿਆਂ ਨੂੰ, ਹੁਣ ਅੱਜ-ਕੱਲ੍ਹ ਰੋ ਬਲੋਕਸ ਆ ਗਈ ਹੋਈ ਐ।
ਹਾਂਜੀ।
ਪਤਾ ਨੀ ਕਿੰਨੇ ਕੁ ਬਲੋਗ ਇੱਕ ਹੈਗੇ ਨੇ ਇੱਕ ਪਤਾ ਨਹੀਂ ਕਿੰਨੇ ਕੁ ਜਣਿਆਂ ਦੇ ਵਲੋਗ ਵੇਖਦੇ ਨੇ। ਕੋਈ ਸੋਰਭ ਜੋਸ਼ੀ ਦਾ ਵਲੋਗ ਦੇਖਦਾ, ਕੋਈ ਕਿਸੇ ਚੀਜ਼ ਦਾ ਵੇਖਦਾ ਵਾ।
ਏ ਯੂਟਿਊਬ ਤੇ ਬੋਤ ਜਾਦਾ ਫੇਮਸ ਹੈਗੇ ਨਾ, ਓ ਓਨਾਂ ਨੂੰ ਵੇਖਦੇ ਰਹਿੰਦੇ। ਫੇਰ ਓ ਜਿੰਨੀ ਚੀਜ਼ਾਂ ਵੇਖਦੇ ਨੇ ਓਹੀ ਕਰਦੇ ਨੇ ਬਾਦ ਵਿੱਚ।
ਹਾਂਜੀ-ਹਾਂਜੀ, ਸਹੀ ਗੱਲ ਤੁਹਾਡੀ ਕਿਉਂਕਿ ਏ ਓ ਹਰ ਇੱਕ ਚੀਜ਼ ਨੂੰ ਉਸ ਤਰ੍ਹਾਂ ਹੀ ਫੋਲੋ ਕਰਦੇ ਨੇ ਇਹਨਾਂ ਨੂੰ ਕੋਈ ਦਿਨ ਦਾ ਨੀ ਪਤਾ। ਫੋਨ ਤੋਂ ਬਗੈਰ ਨਾ ਰਾਤ ਦਾ ਪਤਾ ਕਿ ਸਾਡੀ ਰਾਤ ਹੋ ਗਈ ਐ, ਬਸ ਫੋਨ, ਫੋਨ, ਫੋਨ ਹਰ ਟਾਈਮ।
ਕਈ ਬੱਚਿਆਂ ਦੀ ਤੇ ਟੋਨ ਈ ਚੇਂਜ ਹੋ ਜਾਂਦੀ ਬੋਲਣ ਦੀ ਕਿ ਆਪਾਂ ਕਿੱਦਾਂ ਬੋਲਣਾ ਹੈ ਆਪਨੇ ਪੇਰੈਂਟਸ ਨਾਲ, ਐਲਡਰਸ ਨਾਲ।
ਆ ਕਿੰਨਾ ਮਤਲਬ ਅੱਜ-ਕੱਲ੍ਹ ਫੋਨ ਦੇ ਵਿੱਚ ਕਿੰਨਾ ਸੋਸ਼ਲ ਮੀਡੀਆ 'ਤੇ ਅਗਰ ਕੁਛ ਵੀ ਅਸੀਂ ਦੇਖ ਲਈਏ ਤੇ ਕਿੰਨਾ ਹਾਨੀ ਕਾਰਕ ਏ ਏਨਾਂ ਚੀਜ਼ਾਂ ਨੂੰ ਦੱਸਦੇ ਨੇ, ਫੋਨ ਰੱਖ ਕੇ ਵੀ ਸਾਡਾ ਕੋਈ ਬੈਠ ਏਸ ਚੀਜ਼ ਨੂੰ।
ਏ ਤੇ ਬੱਚਿਆਂ ਨੂੰ ਐਸੇ ਵਗੈਰਾ ਵੀ ਕਰਵਾਉਂਦੇ ਆ, ਇੱਦਾਂ ਕਿ ਮਤਲਬ ਫੋਨ ਨਹੀਂ ਫੜਨ ਦਾ ਲਾਭ ਹਾਂ ਹਾਨੀਆਂ ਹੁੰਦੀਆਂ ਏਨਾਂ ਦੀ ਚੀਜ਼ਾਂ ਵਗੈਰਾ।
ਹੂੰ, ਹੂੰ, ਬਟ ਬੱਚਾ ਨੀ ਨਾ ਫੋਲੋ ਕਰਦਾ। ਅੱਜ ਕਲ ਜੇ ਬੱਚਿਆਂ ਨੂੰ ਫੋਨ ਨਾ ਏ ਪਰ ਏਦੇ ਪਿੱਛੇ ਥੋੜੀ ਬੋਤ ਸਾਡੀ ਵੀ ਮਤਲਬ ਹੈਗੀ ਆ ਹਨਾ।
ਹਾਂਜੀ।
ਸਾਡਾ ਵੀ ਮਤਲਬ ਹੱਥ ਹੈਗਾ ਅਪਨੇ ਬੱਚਿਆਂ ਨੂੰ ਏਦਾਂ ਕਰਨ ਵਿੱਚ ਸਾਨੂੰ ਨਹੀਂ ਕਰਨਾ ਚਾਈਦਾ। ਸਹੀ ਸਾਡੇ ਵਰਗਿਆਂ ਨੂੰ ਏ ਹੁੰਦਾ ਚੱਲ ਵੀ ਅਸੀਂ ਕੰਮ ਕਰ ਲਈਏ, ਚੱਲ ਬੱਚਾ ਥੋੜੇ ਦੇਰ ਫੋਨ ਦੇ ਆਹੇ ਜਾਂ ਟੀ ਵੀ ਦੇ ਆਰੇ ਲੱਗ ਜੇਗਾ। ਅਸੀਂ, ਕੰਮ ਕਰ ਲੈਂਨੇ ਹਾਂ ਬਟ ਇਸ ਚੀਜ਼ ਦਾ, ਨੁਕਸਾਨ ਸਾਨੂੰ ਹੀ ਹੋ ਜਾਂਦਾ, ਇਹ ਨੁਕਸਾਨ ਸਾਡੇ ਲਈ ਮਲਹੋਤਰੇ ਹੋ?
ਹਮ, ਹਾਂਜੀ
ਬੱਚਿਆਂ ਦੀ ਨਿਗ੍ਹਾ ਕਿੰਨੀ ਖ਼ਰਾਬ ਹੁੰਦੀ ਆ, ਆਈ ਸਾਈਡ
ਬਹੁਤ ਜ਼ਿਆਦਾ, ਓਪਰੇਟ ਹੁੰਦੇ ਹੈ, ਹਲੇ ਛੋਟੇ- ਛੋਟੇ ਬੱਚਿਆਂ ਦੇ
ਮੈਂਟਲੀ, ਹੈਲਥ ਬੱਚੇ ਦੀ ਬਹੁਤ ਜ਼ਿਆਦੇ, ਕਹਿੰਦੇ ਨੇ ਵੀਕ ਹੁੰਦੀ ਹੈ, ਇਮਿਊਨਿਟੀ ਜਿਹੜੀ ਹੈਗੀ, ਉਹ ਵੀ ਬਹੁਤ ਵੀਕ ਹੁੰਦੀ ਹੈ, ਬੱਚੇ ਦੀ
ਹਾਂਜੀ
ਇਹ ਚੀਜ਼, ਮਤਲਬ ਹੱਟ, ਘੱਟ ਆ ਨਾ? ਕਿਉਂਕਿ, ਬੱਚਾ ਅਗਰ ਵਧੇਗਾ, ਫੁਲੇਗਾ ਨਹੀਂ ਤਾਂ ਉਹ ਕੀ ਬੱਚਾ ਕਰੇਗਾ?
ਬਾਕੀ ਪੇਰੈਂਟਸ ਨੂੰ ਕੰਟਰੋਲ ਚਾਹੀਦਾ, ਪਰ ਜਿਹੜੇ ਪੇਰੈਂਟਸ, ਪਾਠ ਵਗੈਰਾ ਕਰਦੇ ਨਾ, ਉਹਨਾਂ ਬੱਚੇ, ਆਪ ਹੀ ਸਿੱਖਦੇ ਕਿ, ਹਾਂ ਸਾਡੇ ਪੇਰੈਂਟਸ ਇਹ ਚੀਜ਼ ਕਰਦੇ, ਆਪਾਂ ਇਹ ਆਪਾਂ ਵੀ ਕਰੀਏ
ਸਹੀ ਗੱਲ ਹੈ, ਬਟ ਅੱਜ -ਕੱਲ੍ਹ ਬੱੱਚੇ, ਬੱਚੇ ਜ਼ਿਆਦਾਤਰ ਫੋਨਾਂ ਦਾ ਹੀ ਮਤਲਬ ਹੋ ਗਿਆ, ਬੱਚਿਆਂ ਨੂੰ ਕਰੇਜ਼ ਜ਼ਿਆਦਾ ਪੜ੍ਹਾਈ ਵੀ ਅੱਜ ਕੱਲ ਹੈਗੀ ਹੈ, ਇਹਨਾਂ ਦੀ ਹਾਰਡ ਵਰਕ ਇੰਨਾ ਜ਼ਿਆਦਾ ਮਤਲਬ, ਮਿਲ ਜਾਣਾ ਕਿ ਉਹ ਬੱਚਾ ਸਿਲੇਬਸ ਇੰਨਾ, ਜ਼ਿਆਦਾ ਫਾਸਟ ਫੋਰਵਰਡ ਹੈ ਨਾ, ਇਹਨਾਂ ਦਾ ਅਧੋਂ, ਵੱਧ ਕਿਉਂਕਿ ਬੱਚੇ ਨੂੰ, ਅਜੇ ਹਾਂ ਅਗਰ ਬੱਚੇ ਨੂੰ, ਸਾਡੇ ਨੂੰ ਕੁਛ ਆਏਗਾ ਨੀ, ਸਮਝ ਨਹੀ ਆਏਗਾ, ਸਿਲੇਬਸ ਫਟਾਫਟ- ਫਟਾਫਟ, ਫਾਸਟ। ਫਾਸਟ- ਫਾਸਟ ਕਰੀ ਜਾਣਗੇ, ਉਹ ਬੱਚੇ, ਨੂੰ ਕੀ ਸਮਝ ਆਉਣਾ?
ਫੇਰ, ਉਹ ਬੱਚਾ ਪੜ੍ਹਦਾ ਹੀ ਨਹੀਂ ਹੈ, ਦਿਮਾਗ ਨਹੀਂ ਲੱਗਦਾ, ਉਹਦਾ ਉੱਧਰ।
ਹਾਂ, ਪੜਾਈ, ਟੱਫ ਹੋ ਐ, ਗਈ ਬੱਚੇ ਦੀ।
ਬਹੁਤ ਜ਼ਿਆਦਾ, ਜਿਹੜੇ ਸੀ -ਬੀ- ਐੱਸ ਵਾਲਿਆਂ, ਇਹਨਾਂ ਦੀ ਪੜ੍ਹਾਈ, ਬਹੁਤ ਸਾਰੀ ਚੇਂਜ ਕਰਤੀ, ਬੁੱਕਸ ਕੀ ਸਾਰਾ, ਕੁੱਝ ਚੇਂਜ ਹੋ ਗਿਆ ਇਹਨਾਂ ਦਾ
ਇਹ, ਸਿਸਟਮ ਨਾ ਕੁਛ ਪਤਾ ਹੈ, ਉਹਨਾਂ ਨੂੰ ਸਿਰਫ਼ ਆਪਣਾ ਫੀਸਾਂ ਤੱਕ ਦਾ ਮਤਲਬ ਹੈ, ਹੋਰ ਕਿਸੇ ਚੀਜ਼ ਦਾ ਨਹੀਂ ਮਤਲਬ ਹੈਗਾ, ਉਹਨਾਂ ਨੂੰ।
ਹਾਂਜੀ ਤੇ ਹੋਰ?
ਉਹਨਾਂ ਨੂੰ, ਸਿਰਫ ਫੀਸਾਂ ਤੱਕ ਹੁੰਦਾ ਵਾ, ਨਹੀਂ ਤਾਂ ਫੀਸਾਂ ਪੇ ਨਾ ਕਰੋ, ਤੇ ਪੇਪਰ ਵੀ ਨੀ ਲੈਣੇ ਉਹਨਾਂ ਨੇ
ਹਾਂਜੀ, ਤੁਸੀ ਸੈਂਟ ਕਬੀਰ ਦਾ ਨਾਮ ਸੁਣਿਆ ਹੋਊਗਾ? ਮੇ, ਬੀ, ਉੱਥੇ ਵੀ ਗਏ ਸੀ, ਕਿੰਨੇ ਪੇਰੈਂਟਸ ਇਕੱਠੇ ਹੋ ਕੇ।
ਹਾਂਜੀ -ਹਾਂਜੀ, ਚਲੋ ਦੀਦੀ ਠੀਕ ਹੈ ਜੀ, ਅਸੀ ਫੇਰ ਦੁਬਾਰਾ, ਕਾਲ ਕਰ ਕਾਲ ਤੇ ਜੁੜਾਂਗੇ, ਠੀਕ ਹੈ, ਫਿਰ ਦੁਬਾਰਾ ਤੁਹਾਡੇ ਨਾਲ ਗੱਲ ਕਰਾਂਗੇ, ਓਕੇ ਜੀ, ਸਤਿ ਸ੍ਰੀ ਅਕਾਲ।
ਸਤਿ ਸ਼੍ਰੀ ਅਕਾਲ